ਹੈਲੋ ਹੈਲੋ।
ਹੈਲੋ
ਕੀ ਹਾਲ ਹੈ
ਬਸ ਠੀਕ ਆ
ਕੇ ਕਰਦੇ ਪਏ ਹੋ
ਬੈਠੇ ਸੀ।
ਕੁੜੀ ਗਈ ਸਕੂਲ
ਹਾਂਜੀ
ਕਿੰਨੇ ਵਜੇਗ ਆਈ
ਸਵੇਰੇ ਗਈ ਸਾਠੇ ਸੱਤ
ਹਾਂ ਕੱਲ ਨਹੀਂ ਗਈ
ਨਾ
ਹਾਂ ਹੋਰ ਬਰਸਾਤ ਆਈਏ ਇੱਥੇ
ਬੜੀ
ਹਾਂ ਇਹ ਤੇ ਹੈ ਵੈ
ਅਸੀਂ ਆਲੂ ਬੈਗਣ ਆਲੂ ਬੈਗਣ
ਨਾਲ ਚੋਲ ਤੇ ਖਾਂਦੇ ਹੋ ਵਧੀਆ।
ਹੋਰ ਬਸ ਬੈਠੇ ਆ ਤੁਸੀਂ ਸੁਣਾਓ।
ਬਸ ਬੈਠੇ ਆ ਹੁਣੇ ਆਏ ਆ ਬਾਹਰੋਂ। ਘਰ ਗਏ ਸੀ ਅਸੀ ਗਏ ਸੀ ਕਿਤੇ ਦਿੱਲੀ ਗਏ ਸੀ।
ਅੱਛਾ ਕੀ ਲੈ ਕੇ ਆਇਓ ਮੇਰੇ ਵਾਸਤੇ
ਕੁਛ ਨੀ
ਕਿਉਂ?
ਐਵੇਂ ਕੰਮ ਗਏ ਸੀ ਹੋ ਆਏ ਹਾ।
ਅੱਛਾ
ਆਪਣਾ ਕੁੜੀ ਕਿੰਨੇ ਵਜੇ ਆਏਗੀ ਤੁਹਾਡੀ ਹਾਂ ਅੱਛਾ ਹੋਰ ਭੈਣਾਂ ਆਈਆਂ। ਤੁਹਾਡੀਆਂ ਹੁਣ ਅੱਛਾ
ਹਮ ਉਹ ਆਂਗਣਵਾੜੀ ਚ ਕੁਛ ਪਤਾ ਕਰਨ।
ਅੱਛਾ ਮੰਮੀ ਨੀ ਆਈ।
ਨਾ ਮੰਮੀ ਨੀ ਆਉਂਦੀ ਮੰਮੀ ਨੂੰ ਜਿਆਦਾ ਪਿਆਰ ਕਰਦੀ ਹੈ ਨਾ ਮੈਂ
ਕੀ ਗੱਲ ਹੈ ਆਹ ਆ ਬਸ ਠੀਕ ਤੂੰ ਨੀ ਗਈ
ਨਾ ਮੈ ਨੀ ਜਾਂਦੀ।
ਹੈਂ
ਛੋੜ ਅਨਾ ਹਮ ਤੇ ਚਾਹ ਬਣਾ ਕੇ ਰੱਖੀ ਮੈਂ ਆ ਰਿਹਾ ਹੁਣੇ
ਕੋਈ ਨੀ
ਠੀਕ ਏ ਨਾ
ਵਧੀਆ ਆਉਂਦੇ ਹੀ ਨੀ ਪਏ ਚਾਹ ਬਣਾਉਣੀ ਹੈ।
ਹਮ ਕੱਲ ਲੱਗਾ ਗੇ ਕੰਮ ਸਵੇਰੇ
ਹਾਂ ਕਿੰਨੇ ਦਿਨ ਹੋਗੇ ਨੇ ਕੰਮ ਨੀ ਕੀਤਾ ਹਫਤਾ ਜ਼ੋਰ ਪਾਓ ਥੋੜਾ
ਹਮ ਬਾਰਾਂ ਤੇਰਾ ਦਿਨ
ਹਮ ਬੜੇ ਬਹਿ ਗਏ ਹੋ ਨਾ ਹੁਣ ਕੰਮ ਕਰੋ।
ਹੇ ਜਾਣਾ ਹੁਣ ਐਤਵਾਰ
ਹੁਣ ਕਿਤੇ ਜਾਣਾ ਜੇ
ਵਧੀਆ
ਅੱਛਾ ਬੁੜੀਏ ਤੇ ਫੇਰ ਅਸੀਂ ਵੀ ਜਾਵਾਂਗੇ
ਚੱਲ ਠੀਕ ਏ